ਹੈ
ਹੈਲੋ ਸਤਿ ਸ਼੍ਰੀ ਅ ਹੈਲੋ ਸਤਿ ਸ਼੍ਰੀ ਅਕਾਲ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
ਵਧੀਆ, ਵਧੀਆ ਤੁਸੀਂ ਦੱਸੋ।
ਮੈਂ ਠੀਕ ਹਾਂ, ਹੋਰ ਕੀ ਕਰਦੇ ਪਏ ਸੀਂ,
ਕੁਛ ਨੀ ਬਸ ਫੋਨ ਦੇਖਦੀ ਪਈ ਸੀ ਤੁਸੀਂ ਦੱਸੋ,
ਅੱਛਾ ਨਾਸ਼ਤਾ ਪਾਣੀ ਹੋ ਗਿਆ ਤੁਹਾਡਾ।
ਹਾਂਜੀ, ਹਾਂਜੀ ਹੋ ਗਿਆ ਤੁਸੀਂ ਦੱਸੋ ਤੁਸੀਂ ਕਰ ਲਿਆ।
ਬਸ ਹਾਂ ਬਸ ਮੈਂ ਵੀ ਹਨੇ ਨਾਸ਼ਤਾ ਈ ਨਿਬੜੀ ਸੀ ਤੇ ਮੈਂ ਕਿਹਾ ਚੱਲ ਅ ਗੱਲ ਕਰਾਂ ਭੈਣ ਜੀ ਨਾਲ ਬੜੇ ਦਿਨ ਹੋ ਗਏ,
ਹਾਂਜੀ ਹ, ਹਾਂਜੀ ਹਾਂ ਇੱਕ ਤਾਂ ਟਾਈਮ ਹੀ ਨੀ ਨਾ ਲੱਗਦਾ ਸਾਰਾ ਦਿਨ। ਤਾਂ ਮਤਲਬ ਕੰਮ ਕਰਦੇ ਰਹਿੰਦੇ ਹੈਗੇ, ਇੱਕ ਗਰਮੀ ਬਹੁਤ ਹੋ। ਕੁੜਆ ਹਨਾ ਫਿਰ ਕੰਮ ਕਰਕੇ ਆਇਆ ਹੋਇ ਜਾਂਦਾ ਵੀ ਥੋੜਾ ਟਾਈਮ ਚਲੋ ਰੈਸਟ ਕਰ ਲੈਂਦੇ ਆ
ਹਾਂਜੀ, ਹਾਂਜੀ ਉਹ ਤੇ ਹੈ, ਨਾਲੇ ਫਿਰ ਬੱਚੇ ਆ ਜਾਂਦੇ ਨੇ। ਫੇਰ ਹੋਰ ਹੀ ਬੰਦਾ ਬਿਜੀ ਹੋ ਜਾਂਦਾ, ਹਾਂ, ਹੋ ਗਿਆ, ਹੋਰ, ਘਰ ਸਭ ਠੀਕ ਨੇ ਤੁਆਡੇ?
ਹਾਂਜੀ ਹਾਂ, ਵਧੀਆ-ਵਧੀਆ। ਤੁਸੀਂ ਦੱਸੋ?
ਜੀ ਘੱਰ ਸਭ ਠੀਕ। ਅ ਹੋਰ, ਗਰਮੀ ਹੋਈ ਹੋਈਏ ਓਧਰ ਤੁਆਡੇ?
ਹਾਂਜੀ ਹਾਂ, ਧੁੱਪ ਬੜੀ ਆ ਸਾਡੇ
ਹਾਂ, ਪਿੱਛੇ ਜੇ ਬਾਰਿਸ਼ਾਂ ਹੋਈਆਂ ਨੇ।
ਹਾਂਜੀ ਹਾਂ, ਮਲਬ ਇੱਕ ਦੋ-ਦਿਨ ਹਾਂ ਹਾਂ ਏਹ ਤਾਂ ਹੈ, ਇੱਕ-ਦੋ ਦਿਨ ਹੋਈ ਆ। ਸਾਡੇ ਤਾਂ ਬਾਰਿਸ਼ ਵੀ ਨੀ ਜਾਦਾ ਹੋਈ ਹੈਗੀ।
ਹਾਂ ਹਾਂ, ਹੋਰ ਗਏ ਸੀ ਪੇ ਕੇ ਛੁੱਟੀਆਂ ਤੇ।
ਹਾਂਜੀ, ਗਈ ਸੀ।
ਅੱਛਾ, ਅੱਛਾ।
ਹਾਂਜੀ ਹਾਂ, ਵੋ ਤਿੰਨ-ਚਾਰ, ਤਿੰਨ-ਚਾਰ ਦਿਨ ਹੀ ਲਾ ਕੇ ਆਏ ਸੀ ਬਸ।
ਅੱਛਾ ਅੱਛਾ, ਹਾਂ ਮੈਂ ਵੀ ਇੰਨੇ ਕ ਦਿਨ ਲਾ ਕੇ ਆਈ ਸੀ।
ਬੁਲ ਟੈਮ ਈ ਨੀ ਲੱਗਦਾ, ਫੇਰ ਘਰੇ ਔਖਾ ਹੋ ਜਾਂਦ
ਹਾਂ, ਓਹ ਤੇ ਹੈ ਈ ਏ। ਨਾਲੇ ਫਿਰ ਲੋਕਲ ਐ ਨਾ ਲੋਕਲ ਫਿਰ ਕੱਟ ਈ ਰੇਆ ਜਾਂਦਾ। ਓੰਝ ਅੱਗੇ-ਪਿੱਛੇ ਹੋ ਆਏ ਲੈਲੇ ਆਂ।
ਹਾਂਜੀ, ਇ ਤਾਂ ਹੈ। ਹੂੰ ਹੂੰ।
ਏਅ ਹਾਂ, ਤੇ ਮੈਂ ਨਾ ਅ ਫੋਨ ਕੀਤਾ ਸੀ, ਮੈਂ ਨਾ ਸੂਟ ਸਵਾਣੇ ਨੇ, ਤੇ ਤੇ ਲੇਡੀ ਟੇਲਰ ਆ ਆ ਨੀ ਰਈ, ਤੇ ਤੁਹਾਡੇ ਉੱਧਰ ਹੈ ਕੋਈ ਅੱਛੀ ਚੀ ਜੇੜੀ ਸੂਟ ਮੈਨੂੰ ਨਾ ਦੋ-ਚਾਰ ਦਿਨਾਂ ਵਿੱਚ ਈ ਚਾਈਦਾ ਏ।
ਹਾਂਜੀ ਹਾਂ, ਸਾਡੇ ਤਾਂ ਬੌਤ ਜਾ ਦਾ ਨੇਗਿਆਂ। ਹੁਣ ਤਾਂ ਔਨਲਾਈਨ ਬੁਟੀਕ ਵੀ ਹੈਗੇ ਆ, ਥੁਨੂੰ ਕੁਰੀਅਰ ਵੀ ਕਰ ਦੇਣਗੇ ਓਹ।
ਅੱਛਾ ਅੱਛਾ, ਤੇ ਜਿਦੇ ਕੋਲੋਂ ਤੁਸੀਂ ਸਵਾੰਦੇ ਹੋ ਜਿਦਾ ਤੁਹਾਡੇ ਜਿਵੇਂ ਹੁੰਦਾ ਨਾ ਬੰਦੇ ਦਾ ਵਿਸ਼ਵਾਸ ਬਣਿਆ ਹੁੰਦ
ਹਾਂਜੀ ਹਾਂ, ਅਸੀਂ ਉਨਾਂ ਤੋਂ ਹੀ ਬਣਵੋਣੇ ਆ। ਮਤਲਬ ਮੈਨੂੰ ਖੁਦ ਨੀ ਕਿਸੇ ਹੋਰ ਦੇ ਪਸੰਦ ਆਂਦੇ ਹੈਗੇ।
ਹਾਂ, ਤੇ ਓਈਓ ਨਾ।
ਇਹ ਦੇਆਣ ਉਹੂ
ਤੇ ਹਾਂ ਹੁਣ ਆ ਸਾਡੇ ਕਿੱਥੇ ਫੰਕਸ਼ਨ ਹੈਗੈ ਤੇ ਓਹ ਜਾਣੈ।
ਅੱਛਾ ਅੱਛਾ, ਕੋਈ ਨੀ ਕੋਈ ਨੀ ਤੁਸੀਂ ਮੈਨੂੰ ਦੱਸ ਦਿਓ, ਹਨਾ ਵੀ ਤੁਸੀਂ ਕਿਵੇਂ ਦੇ ਬਣਵੋਣੇ ਆ। ਅਪਾਂ ਓਨਾਂ ਨਾਲ ਮੈਂ ਥੋਡੀ ਗੱਲ ਵੀ ਕਰਵਾ ਦੂੰ, ਹੈਨਾ।
ਹੂੰ, ਹੂੰ। ਜਿਵੇ ਅੱਜ-ਕੱਲ ਓਹ ਚੱਲਦਾ ਪਿਐ ਨਾ ਫਰਸ਼ੀ ਸਲਵਾਰ ਚੱਲਦੀ ਪਈ ਤੇ ਮੇਰਾ ਮਨ ਏਹ ਵੀ ਏ ਫਰਸ਼ੀ ਸਲਵਾਰ ਸਵਾਲਾਂ ਈ ਕਵਾਂ
ਹਾਂਜੀ ਹਾਂ, ਬੌਤ ਸੋਣੀ ਲੱਗਦੀ ਏ ਫਰਸ਼ੀ ਸਲਵਾਰ ਵੀ।
ਹਾਂ।
ਹੁਣ ਪਰ ਕੈੰਦੇ ਵੀ ਇਹ ਵੀ ਤੁਸੀਂ ਨਾ ਮਤਲਬ ਜੇ ਪਾਰਟੀ ਵੀਅਰ ਇੱਕ ਦੋ ਵਾਰ ਹੀ ਪੋਣਾ ਓ ਸੂਟ ਹੈ ਨਾ ਤਾਂ ਫਰਸੀ ਸਲਵਾਰ ਬਣਾਓ। ਜੇ ਤੁਸੀਂ ਨਾ ਰੂਟੀਨ ਲਈ ਸੂਟ ਬਣਵੋਣਾ ਤਾਂ ਨਾ ਬਣਵਾਓ ਕੈੰਦੇ ਓਹ।
ਅੱਛਾ, ਅੱਛਾ।
ਹਾਂਜੀ, ਕਿਉਂਕਿ ਜਦੋਂ ਅਪਾਂ ਨਾ ਤਿੰਨ, ਚਾਰ ਵਾਰ ਵਾਸ਼ ਕਰ ਦੇਨੇ ਆ ਨਾ ਤਾਂ ਓਹਦੀ ਜੇੜੀ ਮੂਰੀ ਏ ਓਹ ਖ਼ਰਾਬ ਹੋ ਜਾਂਦੀ ਐ।
ਹੂੰ ਹੂੰ, ਆਹ ਫੇਰ ਓਹ ਜੀਥੋੜੀ ਜਿਵੇਂ ਓਹ ਨੀ ਰੈੰਦਾ ਠਰਾ ਨੀ ਰੈੰਦਾ ਨਾ, ਆਹ।
ਹਾਂ।
ਚੁਲਕ ਜਾਦੇ ਨੇ ਪੋੰਚੇ, ਹੂੰ। ਤੇ ਬਸ ਓਈਓ ਈ ਮੈਂ ਕਿਆ ਫੇਰ ਹੁਣ ਮੈਂ ਕਿੱਥੋਂ ਸਾਵਾਵਾਂ। ਤੇ ਮੈਂ ਸੂਟ ਪਹਿਲਾਂ ਈ ਲੈ ਆਈ ਸੀ, ਜੇ ਪਤਾ ਹੁੰਦਾ ਵੀ ਓ ਉਹਨੂੰ ਟੈਮ ਨੀ ਹੈਗਾ ਤੇ ਮੈਂ ਪੈਲੇ ਈ ਰੈਡੀਮੇਡ ਦੇਖ ਲੈਦੀ ਕੋਈ ਸੂਟ।
ਹਾਂਜੀ ਹਾਂ, ਫਿਰ ਐ ਔਖਾ ਹੋ ਜਾਂਦਾ ਟਾਈਮ 'ਤੇ
ਹੂੰ-ਹੂੰ ਤੇ, ਕੀ ਸਵਾਈ ਲੈਂਦੇ ਐ ਲਾਈਨਿੰਗ ਵਾਲੀ ਆ ਮੇਰੀ ਸ਼ਰਟ ਤੇ ਸਲਵਾਰ ਦੇ ਉਤੇ ਲੱਗੇਗੀ ਨਹੀ,
ਅੱਛਾ, ਜਿਵੇ ਛ ਇਹ ਤਾਂ ਮਤਲਬ ਬਹੁਤ ਠੀਕ ਲੈਂਦੇ ਆ ਛੇ ਸੌ ਰੁਪਇਆ ਹੀ ਲੈਂਦੇ ਆ ਬਸ ਲਾਈਨਿੰਗ ਆਲੇ ਦਾ,
ਅੱਛਾ-ਅੱਛਾ।
ਹਾਂਜੀ-ਹਾਂਜੀ, ਮਤਲਬ ਬਾਕੀ ਵੈਸੇ ਜੇ ਤੁਸੀਂ ਡਿਜ਼ਾਇਨਿੰਗ ਕਰਵਾਉਣੀ ਆ ਹਨਾ, ਤਾਂ ਉਹਦੇ ਚਾਰਜ ਅਲੱਗ ਹੁੰਦੇ ਹੈ ਗੇ ਫਿਰ ਜੇ ਸਿੰਪਲ ਸੂਟ, ਤੇ ਲਾਈਨਿੰਗ ਹੋਵੇ ਬੱਸ ਫਿਰ ਛੇ ਸੌ ਰੁਪਏਆ ਹੀ ਲਹਿੰਦੇ ਆ ਤਾਂ,
ਹੂੰ-ਹੂੰ, ਨਹੀ ਬਸ ਮੈਂ ਤੇ ਵੀ ਉਹੀ ਬਣਵਾ ਵਾਂਗੀ, ਜਿਵੇਂ ਬੋਟਨੈਕ ਬਣਵਾ ਲਾਂਗੀ। ਤੇ ਬਾਜੂ ਆ ਅੱਜ ਕੱਲ ਚੱਲਦੀਆਂ ਪਈ ਖੁੱਲੀਆਂ ਖੁੱਲੀਆਂ ਥੋੜੀਆਂ, ਵੀ ਹਾਂ ਪਾਕਿਸਤਾਨੀ ਪੂਰੀਆਂ ਥੋੜੀਆਂ ਖੁੱਲੀ-ਖੁੱਲੀ ਓਦਾਂ ਦੀ, ਬਣਵਾ ਲਾਂਗੀ ਤੇ ਸ਼ਰਟ ਵੀ ਥੋੜੀ ਲੂਜ-ਲੂਜ ਵਿੱਚ ਹੀ ਬਣਵਾਉਣੀ ਹੈ।
ਹਾਂ, ਹੁਣ ਤਾਂ ਲੂਜ਼ ਹੀ ਅੱਛੀ ਰਹਿੰਦੀ ਹੈ ਗੀ, ਇੱਕ ਤਾਂ ਗਰਮੀ ਹੈ ਹੁਣ। ਹਨਾ, ਥੋੜਾ ਲੂਜ ਹੀ ਠੀਕ ਰਹਿੰਦਾ ਵਾ ਨਾਲੇ ਟਰੈਂਡ ਵੀ ਬਹੁਤ ਹੈ ਨਾ ਹੁਣ ਤਾਂ ਲੂਜ, ਚੌੜਦਾਂ,
ਹਾਂਜੀ-ਹਾਂਜੀ, ਤੇ ਓਦਾਂ ਉਹ ਵੀ ਲੈਂਦੇ ਆ, ਸਿੰਪਲ ਸੂਟ ਦੀ ਵੀ ਲੈਂਦੇ ਆ।
ਬਿਨਾਂ ਲਾਈਨਿੰਗ ਤੋਂ ਦੋ ਸੌ ਰੁਪਇਆ ਲੈਂਦਾ ਜੀ। ਮਤਲਬ ਕੋਈ ਡਿਜ਼ਾਇਨਿੰਗ ਨਈ,
ਅੱਛਾ, ਅੱਛਾ, ਅੱਛਾ ਇੱਧਰ ਤੇ ਸਾਡੇ ਤਿੰਨ ਸੌ ਤੋਂ ਘੱਟ ਨੀ ਲੈਂਦੇ ਸਿੰਪਲ ਸੂਟ ਦੀ,
ਅੱਛਾ, ਸਾਡੇ ਤਾਂ ਮਤਲਬ ਬਹੁਤ ਠੀਕ ਲੈਂਦੇ ਆ ਉਹ ਨਾਲੇ ਐਵੇਂ ਵੀ ਆ ਨਾ, ਜਿਵੇਂ ਨਾ ਉਹ ਰੇਟ ਠੀਕ ਲੈ ਰਹੇ ਆ ਤਾਂ ਹੀ ਕਰਕੇ ਨਾ ਉਹਦੇ ਕੋਲੋ ਗਾਹਕ ਬਹੁਤ ਜ਼ਿਆਦਾ ਨੇ ਗੇ।
ਅੱਛਾ-ਅੱਛਾ।
ਹਾਂਜੀ ਹਾਂ, ਔਰ ਤੁਸੀਂ ਆ ਦੇਖੋ ਜੇ ਹੁਣ ਮਤਲਬ ਉਹ ਤਿੰਨ, ਚਾਰ ਸੌ ਰੁਪਿਆ ਸਿੰਪਲ ਸੂਟ ਦਾ ਲਊਗੀ ਹਨਾ ਤਾਂ ਫੇਰ ਉਹਦੇ ਕੋਲੋਂ ਕੌਣ ਸਵਾਊਗਾ।
ਹਾਂ, ਤੇ ਹੈ ਹੀ ਏ,
ਹੂ ਫੇਰ ਹੁਣ ਦੇਖੋ ਤੁਸੀਂ ਆਪ ਦੇਖੋ ਹਨਾ, ਜਿਵੇਂ ਆਪਾਂ ਕੋਟਨ ਦੇ, ਸੌਦਾ ਸ ਸੌ ਰੁਪਇਆ ਸਵਾਈ ਦੇ ਆਪਾਂ ਨੂੰ ਕੀ ਫਾਇਦਾ ਫਿਰਿਆ ਓਨੇ ਦਾ, ਸੂਟਾ ਤੇ ਉਨੀ ਸਵਾਈ ਹੋਇਆ ਜਾਂਦੀ ਆ।
ਉਹ ਤਾਂ ਹੈ ਹੀ ਹੈ, ਨਹੀ ਓਦਾਂ ਨਾ ਮੈਂ ਅਹ, ਜਿਵੇਂ ਹਲੇ ਨਾ ਸ਼ਰਟ ਨਹੀ ਸੀ ਪਾਉਦੀ ਪਰ ਮੈਂ ਨਾ ਪਜਾਮੇ ਵਗੈਰਾ, ਨਾ ਜਿਵੇਂ ਬੋਟਮ ਵਗੈਰਾ ਸੀ ਲੈਣੀ ਆ ਤੇ, ਹਾਂ ਤੇ ਐ ਫਰਸ਼ੀ ਸਲਵਾਰ ਆਲੇ ਮੈਨੂੰ ਮੈਂ ਤੀ ਨੀ ਕਦੀ ਤੇ ਮੈਂ ਕਿਹਾ ਨਵਾਂ ਸੂਟ ਤੇ ਮੈਂ ਕਿਹਾ ਬਾਹਰੋਂ ਹੀ ਸਆਵਾਂ। ਤੇ ਮੈਂ ਜ਼ਿਆਦਾਤਰ ਨਾ ਸ਼ਰਟਾਂ ਹੀ ਬਾਹਰੋਂ ਸਵਾਂਣੀ ਆ। ਤੇ ਬੋਟਮ ਆਪਣੇ ਆਪ ਸੀ ਲੈਣੀ ਆ। ਹੈਲੋ, ਹੈਲੋ, ਹੈਲੋ ਹੈਲੋ-ਹੈਲੋ ਹੈਲੋ। ਹਾਂਜੀ-ਹਾਂਜੀ, ਪਹਿਲੇ ਹਾਂ-ਹਾਂ। ਮੈਂ ਕਹਿੰਦੀ ਪੀ ਸੀ ਮੈਂ ਬੋਟਮ ਵਗੈਰਾ ਜ ਪਜਾਮੇ ਵਗੈਰਾ ਉਹ ਤੇ ਆ ਪੀ ਤੇ ਐ ਸੀ ਲੈਂਦੀ ਆ, ਬਾਕੀ ਬੱਸ ਸ਼ਰਟ ਦਾ ਹੀ ਹੁੰਦਾ ਹੈ। ਸ਼ਰਟ ਦੀ ਥੋੜੀ ਮੈਨੂੰ ਕਟਿੰਗ ਵਗੈਰਾ ਨੀ ਹੈਗਾ ਹੱਥ ਸਾਫ਼ ਤੇ ਮੈਂ ਨੀ ਹੱਥ ਪਾਦੀ, ਨਾਲੇ ਨਵਾਂ ਸੂਟ ਮੈਂ ਫੇਰ ਤਾਂ ਕਰਕੇ ਮੈਂ ਕਿਹਾ ਚਲੋ। ਮੈ ਸਲਵਾਰ ਵੀ ਬਾਹਰੋਂ ਹੀ ਸਵਾਵਾਂ।
ਨਾਲੇ ਐਵੇਂ ਹੁੰਦਾ ਨਾ ਆਪਾਂ ਨੂੰ ਵੀ ਕਉਣ ਨੂੰ ਰਿਸਕ ਲੈਣਾ ਹਨਾ ਨਵਾਂ
ਹਾਂ, ਉਹ ਤੇ ਹੈ ਹੀ ਐ।
ਹੂੰ ਹੂੰ। ਨਾਲੇ ਨਾ ਫਿਰ ਜੇ ਖ਼ਰਾਬ ਜਾਂ ਹੋ ਜੇ ਫਿਰ ਉਹ ਪਾਇਆ ਵੀ ਨਹੀਂ ਜਾਂਦਾ ਹੈਗਾ ਆਪਣੇ
ਹਾਂਜੀ ਨਾਲੇ ਫੰਕਸ਼ਨ ਹੈਗਾ ਅ ਸਾਡੇ ਘਰ ਦੇ ਨੇੜੇ ਮੇ -ਮੇਨ ਫੰਕਸ਼ਨ ਹੈਗਾ ਏ। ਨਾ ਕਲੋਜ ਦੇ ਹੈਗੇ ਨੇ ਸਾਡੇ ਰਿਲੇਟਿਵ। ਉਹਨਾਂ ਦੇ ਘਰ ਹੈਗਾ ਫੰਕਸ਼ਨ ਹਾਂ ਉਹਨਾਂ ਨੇ ਆਪਣੇ ਮੁੰਡਿਆਂ ਨੂੰ ਨਾ ਹਾਂ, ਦਸਤਾਰ ਬੰਦੀ ਕਰਾਣੀ ਐ। ਪੱਗਾਂ ਬਣਵਾਉਣੀਆਂ। ਤੇ ਉਹ ਫੰਕਸ਼ਨ ਐ ਪਹਿਲੇ ਪਾਠ ਕਰਵਾਉਣਗੇ। ਫਿਰ ਉਸ ਤੋਂ ਬਾਅਦਂ ਉਹਨਾਂ ਨੇ ਨਾਂ ਬਾਹਰ ਰੋਟੀ ਕੀਤੀ ਹੈਗੀ ਐ। ਹੋਟਲ ਵਿੱਚ, ਤੇ ਫਿਰ ਖਾਵਾਗੇ, ਹੂੰ ਹੂੰ।
ਕਿੱਥੇ ਪਿਆ ਉਹਦਰ ਪਿਆ
ਹਾਂਜੀ
ਅੱਛਾ ਅੱਛਾ ਚਲੋ ਵਧੀਆ ਤੁਹਾਨੂੰ ਮੈਂ ਨਾ ਦੱਸ ਦੂੰਗੀ ਤੁਸੀਂ ਜਾਹਤਾ ਮੈਨੂੰ ਮੇਰੇ ਕੋਲ ਹੈ ਨਾ ਭਜਵਾ ਦਿਓ।
ਹਾਂਜੀ ਹਾਂਜੀ ਹਨ, ਕੋਈ ਨਾ ਮੈਂ ਚੱਕਰ ਲਾਵਾਂਗੀ। ਤੇ ਕੁਜ ਮੈਂ ਮਿਲ ਕੇ ਨਾ, ਪੂਰੀ ਗੱਲਬਾਤ ਕਰ ਲਾਂਗੀ ਦੱਸ ਦਾਂਗੀ ਆਪਣਾ। ਨਾਪ ਵਗੈਰਾ ਦੇ ਦੇਦਾਂ ਗੀ ਤੇ ਹਾਂ। ਹਲੇ ਫਿਰ ਜਦ ਫਿਰ ਅ ਸੀ ਦੇਗੀ ਤੇ ਫਿਰ ਲੈ ਵੀ ਆਵਾਂਗੀ ਨਾ, ਫਿਰ ਐਵੇਂ ਤੁਹਾਡੇ ਚੱਕਰ ਲੱਗਣਗੇ ਦੋ ਦੋ ਵੇਲੇ ਲੰਘੜ ਦਾ ਨੀ ਹੁੰਦਾ, ਫਰੀ ਹੋਏ ਬੰਦਾ।
ਹਾਂਜੀ ਹਾਂ, ਇਹ ਤਾਂ ਹੈ। ਕੋਈ ਨੀ ਮੈਂ ਨਾ ਉਹਨੂੰ ਕਹਿ ਕੇ ਰੱਖ ਲੋ ਨਾਂ ਵੀ ਤੂੰ ਨਾ ਛੇਤੀਹ ਸੀ ਦੀ ਓ ਸੂਟ ਦ ਚ ਤੁਸੀਂ ਮੇਰੇ ਕੋਲ ਇੱਕ ਦਿਨ ਲਾਈ ਜਾਇਓ ਇੱਕ ਦਿਨ ਚ ਤਾਂ ਬਣਾ ਦੂ ਤੁਸੀਂ ਲੈ ਕੇ ਚੱਲ ਜਾਓ ਨਾਲ।
ਹਾਂ ਨਹੀਂ- ਨਹੀਂ ਮੈਂ ਕੋਈ ਨੀ। ਅਹ ਕੱਲ ਦੇਖਣੀਆਂ ਆਂਨੀ, ਤੇ ਫ ਫੇਰ ਚੱਲਾਂਗੇ ਇਕੱਠੇ ਹੀ ਹੋਰ ਕੀ, ਸ਼ਾਮ ਵੇਲੇ ਆਵਾਂ
ਹਾਂਜੀ ਹਾਂ। ਠੀਂਕ ਆ ਠੀਕ ਆ। ਦੱਸ ਮ ਮੇ ਫੋਨ ਚ ਤੂੰ ਲਿਆਾਈ
ਹੁਣ ਗੱਲ ਕਰ ਰਿਹਾ?
ਨਹੀਂ -ਨਹੀਂ ਬਸ ਹਜੇ ਤਾਂ ਕਰਨਾ।
ਅੱਛਾ ਅੱਛਾ ਬਸ ਉਹੀ -ਉਹ ਨਾਸ਼ਤੇ ਤੋਂ ਨਿਬੜੋ ਦੁਪਹਿਰ ਦਾ। ਦੁਪਹਿਰੋਂ ਨਿਬੜੇ ਬਸ ਫਿਰ ਸ਼ਾਮ ਦੀ ਚਾਹ ਬਸ ਸਾਰਾਂ ਦਿਨ ਏਹੀ ਓ ਖਾਂਣਾ ਪੀਣਾ ਐਸ ਦੇ ਟਾਈਮ ਲੱਗਿਆਂ ਰਹਿੰਦਾਂ।
ਹਾਂਜੀ ਹਾਂ ਇਹ ਤਾਂ ਹੈਗਾ ਸਾਰਾਂ ਦਿਨ
ਹਾਂ, ਉਹ ਤੇਂ ਹੈ ਈ ਏ।
ਹਂ।
ਹੋਰ ਕੀ ਬਣਾ ਰਹੇ ਹੋਂ ਤੁਸੀ?
ਸਵੇਰ ਦਾ, ਸਵੇਰ ਦਾ ਕਰਕੇ ਹਟਦੇ ਆਂ ਹਨਾਂ ਦਪ ਦੁਪੈਰ ਦਾ ਹੋ ਜਾਂਦਾ ਦੁਪੈਰ ਦਾ ਕਰਕੇ ਹਟਦੇ ਆਂ, ਸ਼ਾਮ ਦਾ ਹੋ ਜਾਂਦਾ।
ਉਹ ਤੇ ਹੈ ਈ।
ਸਾਰਾ ਦਿਨ ਈ ਕੰਮ ਨੀ
ਤੇ ਹੋਰ ਕੀ।
ਹਂ, ਹਂ।
ਹੋਰ?
ਇਕ ਨਾ ਕਈ ਵਾਰੀ ਜੇ ਰਿਸ਼ਤੇਦਾਰ ਆ ਜਾਂਨ ਫਿਰ ਜ਼ਿਆਦਾ ਕੰਮ ਵੱਧ ਜਾਂਦੇ ਐ ਗੇ।
ਹਾਂ ਉਹ ਤੇ ਹੈ ਈ ਏ, ਆਇਆ ਗਿਆ ਹੋਵੇ ਤੇ ਫਿਰ ਤੇ ਕੰਮ ਵੱਧ ਈ ਜਾਂਦਾ ਚਾਅ ਪਾਣੀ ਦਾ ਹੋ ਗਿਆ। ਫੇਰ, ਹਾਂ ਹਾਂ। ਔ ਤਾਂ ਹੈ ਈ ਏ।
ਹਾਂ, ਠੀਕ ਈ ਐ, ਚਲੋ ਹੋਰ?
ਹੋਰ ਬਸ ਵਧੀਆ ਈ ਚਲੋ, ਹਾਂਜੀ ਹਾਂਜੀ। ਹਾਂਜੀ ਹਾਂ, ਵਧੀਆ ਵਧੀਆ। ਤੁਸੀਂ ਦੱਸੋ?
ਏ ਸਭ ਠੀਕ। ਮੈਂ ਚਲੋ ਫੇਰ ਲਾਵਾਂਗੀ ਚੱਕਰ ਜਿਵੇਂ ਹੁੰਦਾ ਨਾ ਮੈਨੂੰ ਟਾਈਮ ਲੱਗਦਾ ਏ, ਪਹਿਲੇ ਤੁਹਾਨੂੰ ਮੈਂ
ਹਾਂਜੀ ਹਾਂ, ਮਤਲਬ ਜਦੋਂ ਤੁਸੀਂ ਆਂਓਗੇ ਨਾ ਮੈਨੂੰ ਇੱਕ ਵਾਰ ਕਾੱਲ ਕਰ ਲਿਓ ਕਈ ਵਾਰ ਮੈਂ ਕਿਤੇ ਹਨਾਂ ਬਾਰ ਹੋਵਾਂ।
ਫਿਰ ਤੇ ਫੋਨ ਕਰਕੇ ਤੇ ਫੇਰ ਏ ਆਵਾਂਗੀ। ਅਗੋ ਫੇਰ ਤੁਸੀਂ ਮਿਲੋ ਨਾ, ਕੰਮ ਮੇਰਾ ਰੈਅ ਜਾਵੇ ਫਿਰ ਵਿੱਚੇ ਈ ਅਧੂਰਾ ਹਾਂਜੀ।
ਹਾਂਜੀ ਹਾਂ।
ਚਲੋ ਠੀਕ ਏ ਫੇਰ ਹਨਾਂ, ਸਤਿ ਸ੍ਰੀ ਕਾਲ। ਹਾਂਜੀ ਹਾਂਜੀ। ਠੀਕ ਏ, ਠੀਕ।